ਹੈਲੋ
ਸਤਿ ਸ਼੍ਰੀ ਅਕਾਲ ਜੀ
ਹੈਲੋ
ਸਤਿ ਸ਼੍ਰੀ ਅਕਾਲ ਜੀ
ਜੀ ਹੋਰ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਕੀ ਚਾਲ ਬਸ ਵਧੀਆ ਤੁਸੀਂ ਸੁਣਾਓ
ਚਾਲ ਜੀ ਵਧੀਆ ਜੀ ਤੁਸੀਂ ਹਾਂਜੀ ਵਧੀਆ ਜੀ ਹੋਰ ਨਾਸ਼ਤਾ ਕਰ ਲਿਆ ਜੀ
ਅੱਛਾ ਜੀ ਹਾਂਜੀ ਹਾਂਜੀ ਸਭ ਕਰ ਲਿਆ ਬਸ ਫਰੀ ਹੋਈ ਸੀ ਬਸ ਪੇਕੇ
ਅੱਛਾ ਠੀਕ ਹੈ।
ਈ ਹਾਂ ਮੈਂ ਕਿਹਾ ਚੱਲ ਹੋਰ ਵਧੀਆ? ਮੈਂ ਬਸ
ਹਾਂਜੀ ਹਾਂਜੀ ਸਭ
ਪੁਜਾਵਾਂਗੀ ਮੈਂ ਸੋਚਿਆ ਤੁਹਾਡੇ ਕੋਲ ਪੁੱ ਅੱਛਾ ਔਨਲਾਈਨ ਸ਼ੋਪਿੰਗ ਔਨਲਾਈਨ ਸ਼ਪਿੰਗ ਸਹੀ ਰੈਂਦੀ ਕਿਧਰੋਂ ਤੁਸੀਂ ਸ਼ੋਪਿੰਗ ਕਰਦੇ ਹੋ ਵੈਸੇ ਜ਼ਿਆਦਾਤਰ ਆਪਣਾ ਕੀਰਤਨ ਅੱਛਾ ਮਿਲਦਾ ਕਿਧਰੇ
ਨਹੀਂ ਅਸੀਂ ਤਾਂ ਦੇਖੋ ਔਨਲਾਈਨ ਤਾਂ ਘੱਟ ਹੀ ਕਰਦੇ ਹਾਂ ਜੀ ਹਾਂਜੀ ਔਨਲਾਈਨ ਤਾਂ ਘੱਟ ਕਰਦੇ ਹ ਸ਼ੋਪ ਤੇ ਜਾ ਕੇ ਜਿਆਦਾ ਕਰਦੇ ਆ ਕਿਉਂਕਿ ਹਾਂਜੀ ਓਨਲਾਈਨ ਚ ਆਪਣੇ ਚੀਜ਼ਾਂ ਰੀਲ ਚ ਨੀ ਪਤਾ ਲੱਗਦੀਆਂ ਫੋੋ ਤੇ ਕੁਛ ਹੋਰ ਚੀਜ਼ ਹੁੰਦੀ ਰੀਅਲ ਦੇਖਣ ਨੂੰ ਕੁਛ ਹੋਰ ਹੁੰਦੇ ਆ। ਬ
ਸਭ
ਹਾਂਜੀ ਹਾਂਜੀ
ਬਸ ਬਸ ਅਵੇਂ ਮੈਂ ਕਿਹਾ ਪੁੱਛਾਂ ਠੀ
ਅੱਛਾ ਠੀਕ ਹੈ ਤੁਸੀਂ ਔਲਾਈਨ ਸ਼ੋਪਿੰਗ ਕਰਦੇ ਹੁੰਦੇ ਹੋ।
ਚਿਕਨ ਮਿਲਦਾ
ਹਾਂ ਮੋਲ ਮੂਲ ਚ ਤਾਂ ਲਿਆਉਣੇ ਹੀ ਹੁੰਦੇ ਆ ਜੀ ਜਿਵੇਂ ਹਨਾ ਮੀਸ਼ੋ ਵਗੈਰਾ ਤੇ ਐਵੇਂ ਨੀ ਕਦੇ ਬੁੱਕ ਕੀਤਾ ਹੈਗਾ ਗਾ।
ਹਾਂ ਨਵ ਤਾਂ ਮ
ਅੱਛਾ ਜੀ ਚਲੋ ਫੇਿਰ ਹੁਣ ਤਾਂ ਕਾਫ਼ੀ ਛੂਟ ਲੈ ਕੇ ਜਾਉਂਗੀ।
ਤ ਹਾਂਜੀ ਤੁਹਾਨੂੰ ਪਤਾ।
ਅੱਛਾ ਜੀ
ਇਹ ਤੇ ਮੌਕਾ ਮਿਲਦਾ। ਸ਼ੋਪਿੰਗ ਕਰਨ ਦਾ ਮੈਂ ਕਿਹਾ ਚੱਲ ਭੱ ਅਛਿਆ ਹੋਗੇ ਥੋੜਾ ਪਰਿਵਾਰ ਵਾਸਤੇ ਸ ਪਰਿਵਾਰ ਪਾੇ ਕਹਿਣ ਨਾਲ ਹੀ ਤੇ ਹੁੰਦਾ ਕਿ ਚੌਖਾ ਦਦੀ ਆਪਾ ਵਾਸਤੇ ਕਰਕੇ ਖਿਲ ਕੇ ਜਾਈਏ ਤੇ ਮੈਂ ਚਲੋ ਤੁਹਾਡੇ ਕੋਲ ਪੁੱਛਾਂ ਕਿ ਕਿੱਥੇ ਅੱਛੀ ਸ਼ੋਪਿੰਗ ਮੈੇ ਇਹ ਗੱਲ ਤੇ ਸਹੀ ਦਿੱਤੀ ਸੀ। ਸਾਨੂੰ ਸ਼ੋਪ ਤੋਂ ਸ਼ੋਪ ਤੋਂ ਕੱਪੜਾ ਅੱਛਾ ਮਿਲ ਜਾਂਦਾ ਮਨ ਪਸੰਦ ਦਾ ਵੀ ਮਿਲ ਜਾਂਦਾ ਰ ਜ ਸ ਚਾ ਦੋ ਤਿੰਨ ਦੁਕਾਨਾਂ ਹੋਰ ਜਾ ਕੇ ਖ਼ਰੀਦ ਸਕਦੇ ਹ ਸਾਡੇ ਪਸੰਦ ਨਾਲ ਮਿਲ
ਹਾਂਜੀ
ਆ ਰਹਿੰਦਾ ਹੈ ਕਿ ਚਲੋ ਜੀ। ਚਲੋ ਉਹ ਵੀ ਦੇਖ ਲਓ ਲੇਕਿਨ ਔਨਲਾਈਨ ਚੰਗਾ ਹੋਏਗਾ ਕਿ ਨਹੀਂ ਹੋਏਗਾ ਅਸੀਂ ਮਨ ਪਾ ਪਾਾਂਗੇ ਕਿ ਨਹੀਂ ਪਾ ਪਾ ਪਾਾਂਗੇ ਹੈਗਾ ਸਾਈਜ਼ ਦਾ ਕੱਪੜੇ ਦੀ ਕੁਆਲਿਟੀ ਦਾ ਹੁੰਦਾ ਹੈ ਬਹੁਤ ਫ਼ਰਕ ਹੋ ਜਾਂਦਾ ਹੈ। ਅ ਟੀ ਮੋਟੀ ਜਿਕਨ ਚੀਜ਼ਾਂ ਹੋਣ ਤੇ ਉਹ ਔਨਲਾਈਨ ਚੱਲ ਜਾਂਦੀਆਂ ਨੇ ਚਲੋ ਕਿ ਰੈਗੂਲਰ ਯੂਜ ਵਾਸਤੇ ਹੋ ਗਿਆ। ਬਾਰ ਅੰਦਰ ਪਾਉਣ ਵਾਸਤੇ ਹੋ ਗਏ ਪਰ ਫਿਰ ਪਾਰਟੀ ਵਾਰਟੀ ਜਾਣ ਵਾਸਤੇ ਔਰ ਹੋਰ ਕਿਧਰੇ ਜਾਣ ਵਾਸਤੇ ਤੇ ਆਪਣੇ ਵਾਸਤੇ ਆਪਣੇ ਵਾਸਤੇ ਕੁਛ ਖਰੀਦਣਾ ਹੀ ਪੈ ਜਾਂਦਾ ਹੈ।
ਹਾਂਜੀ ਔਨਲਾਈਨ ਚ ਤਾਂ ਘੱਟ ਪਤਾ ਲੱਗਦਾ ਨਾ ਸ਼ੋਪ ਤੇ ਜਾ ਕੇ ਆਪਣੇ ਨੂੰ ਵੱਧ ਪੱਤਾ ਲੱਗਦਾ ਆਪਾਂ ਦੱਸ ਦਿੰਦੇ ਹਾਂ ਵੀ ਐਵੇਂ ਦਾ ਕੱਪੜਾ ਚਾਹੀਦਾ ਹਨਾ ਸਾਈਜ਼ ਸੁਜ ਵੀ ਵਧੀਆ ਦੇਖ ਲੈਂਦੇ ਹਾਂ।
ਹਾਂਜੀ ਜ
ਹਾਂਜੀ ਵੈਸੇ ਤਾਂ ਚਲੋ ਔਨਲਾਈਨ ਸ਼ੋਪਿੰਗ ਹੀ ਵੀ ਵਧੀਆ ਜਿਵੇਂ ਆਪਾਂ ਕਰ ਲਈ। ਕੋਈ ਚੀਜ਼ ਮੰਗਾ ਲੈਂਣੇ ਆ ਔਨਲਾਈਨ ਵੀ ਠੀਕ ਆ।
ਨਹੀਂ-ਨਹੀਂ ਕਿ ਚਲੋ ਜਿਦਨ ਗੈਸਟ ਆ ਗਏ ਘਰ ਬੜੀ ਮਜਬੂਰ ਕਿ ਬ ਪਹਿਲੀ ਵਾਰ ਆਏ ਨੇ। ਕੁੱਛ ਦੇਣਾ ਲੈਣਾ ਤੇ ਜਲਦਬਾਜ਼ੀ ਚਲੋ ਅੱਜ-ਕੱਲ੍ਹ ਜਿਹੜੇ ਐ
ਹਾਂਜੀ।
ਕਰਕੇ ਰਹਿੰਦੇ ਕਿ ਚੱਲੋ ਬਈ ਖਰੀਦਦਾਰੀ ਕਰ ਲਈਏ ਕਿ ਬਈ ਅਸੀਂ ਐਕਣ ਕਰ ਲਈਏ। ਫੋਰਨ ਉਹਨਾ ਨੂੰ ਦੇ ਦੇਈਏ ਇੱਕ ਹੁੰਦਾ ਨਾ ਕਿ ਬੰਦਾ ਕਾਫੀ ਟਾਈਮ ਬਾਅਦ ਆਪਣੇ ਘਰ ਆਇਆ। ਤੇ ਸੋਚਦੇ ਹੋਣਗੇ ਹਨਾ ਹੁੰਦਾ ਕਿ ਚਲੋ ਅੱਜ-ਕੱਲ੍ਹ ਤੇ ਐਵੇਂ ਜੋੇ ਮਹੀਨੇ ਕਿ ਪੰਦਰਾਂਹ ਹਮੇਡੀ ਤੇ ਹੁੰਦਾ ਕੀ, ਚਲੋ ਬਈ ਬੜਾ ਚਿਰ ਬਾਦ ਆਇਆ ਬੰਦਾ, ਤੇ ਚਲੋ ਖਰੀਦਦਾਰੀ ਕਰਕੇ ਦੇ ਦੇਣੇ। ਤੇ ਉਹਨੂੰ ਪਸੰਦ ਆਏਗਾ। ਤੇ ਉਹ ਅੱਗੇ ਪਾ ਕੇ ਸ ਹੁੰਦਾ ਹੈ ਕਿ ਦੱਸਦਾ ਹੈ ਕਿ ਬਈ ਕੀ ਕੀ-ਕੀ ਉਹ ਸੀ। ਸਾਨੂੰ ਵੀ ਇਸ ਚੀਜ਼ ਦਾ ਗਿਆਨ ਮਿਲਦਾ ਏ। ਅੱਗੇ, ਕਿ ਹਾਂ ਬਈ ਇਹ ਚੀਜ਼ ਵਧੀਆ ਆਈ ਰੋਈ ਜਿਵੇਂ ਕਿ ਅੱਛੀ ਆਈ, ਕਿਵੇਂ ਆਈ। ਇਹ ਸਭ ਚੀਜ਼ਾਂ ਦਾ ਥੋੜਾ ਇਨੀ ਵਧੀਆ ਓਫਲੈਨ ਔਨਲਾਈਨ ਵੀ ਵਧੀਆ ਔਰ ਆਪਣ ਨਹੀਂ ਇੱਛਾ ਤਾਂ, ਖ਼ਰੀਦ ਕੇ ਸ਼ੋਪ ਤੋਂ ਵੀ ਲੈ ਸਾਰੋ ਵੀ ਚੀਜ਼ ਜੇਕਰ ਮੋਲ ਵਗੈਰਾ ਜਾਂਣੇ ਤੇ ਤਾਂ ਵੀ ਥੌੜਾ ਲਾਲਚ ਆ ਜਾਂਦਾ ਯਾਰ ਆਂਏ ਤੇ ਇਹ ਵੀ ਹੋ ਜਾਂਦਾ ਥੋੜਾ ਬੋਤ ਲਾਲਚ ਅੱਜ-ਕਲ੍ਹ ਤੁਹਾਨੂੰ ਪਤਾ ਲੇਡੀਜ਼ ਸਭ ਤੋਂ ਪਹਿਲੀ ਚੀਜ਼ ਅੱਛੀ ਲੱਗ ਰਹੀ ਜਲਦੀ ਸੇ ਲੈ ਲੋ ਬਸ ਸ਼ੋਪਿੰਗ ਦਾ ਹੀ ਰਹਿੰ ਦਾ ਹੀ ਨੂੰ ਜ਼ਰੂਰ ਚਲੋ ਬਈ ਔਰ ਜਿੰਨੇ ਵੀ ਕੱਪੜੇ ਹੋਣ ਨਾ ਮਨ ਨੀ ਪਰਦਾ। ਯ ਆਪ ਕਰ ਹੀ ਲੈਂਣੇ ਹਾਂ ਪੇਕੇ ਘਾਰ ਆਏ ਆ ਜਾਂ ਬਾਹਰ ਜਾਈਏ ਤੇ ਮਨ ਕਰਦਾ
ਹੈਨੀ
ਅਸੀਂ ਲੋਕ ਕਿਧਰੇ ਵੀ ਨਹੀਂ ਛੋੜਦੇ ਨਾ ਔਨਲਾਈਨ ਛੋੜ ਰਹੇ ਆ ਹੁਣ‌ ਨਾ ਸ਼ ਕਿੱਥੇ ਵੀ ਚੀਜ਼ ਪਸੰਦ ਆਏ ਮਤ ਕਰ ਹੀ ਲੈਂਣੇ ਹਾਂ।
ਹਾਂਜੀ, ਬਾਕੀ ਸੂਟ ਤਾਂ ਆਪਾਂ ਵੱਧ ਹੀ ਖ਼ਰੀਦਦੇ ਆ ਨਾ। ਮੈਂ ਤੇ ਸ਼ੂਟ ਹੀ ਖਰੀਦਦੀ ਹਾ ਹ
ਹਾਂਜੀ, ਸੂਟ ਜਿੰਨੇੇ। ਹਾਂਅਂ ਮੈਨੂੰ ਵੀ ਪਤਾ ਪਤਾ ਏ, ਸੂਟ ਖਰੀਦਣ ਦਾ ਜਿਆਦਾ ਹੈ ਸ਼ੌਂਕ ਏ। ਚਿਕਨ ਗੁਰਦੁਆਰੇ ਹਾਂਅ।
ਹਾਂਜੀ ਛੂਟ ਕਿੰਨੇ ਹੀ ਪਏ ਹੁਣ ਫਿਰ, ਵੀ ਐਂ ਲੱਗਦਾ ਨਹੀਂ ਇਹ ਤਾਂ ਪਾਇਆ ਹੋਇਆ ਗਾ।
ਔਰ, ਸਭ ਤੋਂ ਪਹਿਲਾਂ ਇਹ ਚੀਜ਼ ਹੋ ਜਾਂਦੀ ਏ ਕਿ ਤੇ, ਅਸੀਂ ਕਿਹੜਾ ਸੂਟ ਪਾਣਾ? ਅਸੀਂ ਕੀ ਕਰਨਾ? ਇਹ ਸਭ ਚੀਜਾ ਸਗੋਂ ਜ਼ਿਆਦਾ ਹੋ ਜਾਂਦਾ। ਬਸ, ਇਹ ਸਭ ਚੀਜ਼ਾਂ ਤਾਂ ਜ਼ਿਆਦਾ ਹੀ ਹੋਰ, ਕਿ ਬਈ ਪਰ, ਕੋਈ ਵੀ ਚੀਜ਼ ਹੋਏ ਚੀਕਨ। ਅਸੀਂ ਕੁਛ ਵੀ ਮਨੈ ਲੇਡੀਜ਼ ਵਾਸਤੇ ਤਾਂ ਹਰ ਕੰਮ ਏ ਕਿ ਹੋਰ ਕਦੀ, ਇਹ ਚੀਜ਼ ਕਾਰਨੀ ਏ, ਕਦੇ ਉਹ ਚੀਜ਼ ਕਾਰਨੀ ਏ। ਤੇ ਬਈ ਅਗਰ ਜਲਦਬਾਜ਼ੀ ਹੁੰਦੀ ਏ ਤੇ ਕਹਿੰਦੇ ਚਲੋ ਜਾ ਕੇ ਲੈ ਆਈਏ ਪੰਗ ਉੱਥੇ ਟਾਈਮ ਨੀ ਮਿਲਦਾ। ਬਈ ਘਰਾਂ ਦੇ ਕੰਮਾਂ ਨਾਲ ਛੁੱਟੀ ਨੀ ਮਿਲਦੀ। ਕਹਿੰਦੇ ਆ ਕਿ, ਚਲੋ ਬਈ ਅਸੀਂ ਜਾਣਾ ਕਰਨਾਏ ਕਦੇ ਕੰਮ ਨਿਕਾਲ ਕੇ ਬਾਜ਼ਾਰ ਗਏ ਤੇ ਗਏ। ਨਹੀਂ ਤੇ ਫੇਰ, ਜਾਣਾ ਹੀ ਨਹੀਂ ਹੋ ਪਾਂਦਾ ਮੇਰਾ ਤੇ।
ਹਾਂਜੀ।
ਪੇਕੇ ਆਗੇ ਥੋੜਾ ਪੇਕੇ ਆਕੇ ਥੋੜਾ ਹੁੰਦਾ ਕਿ ਬਈ ਚਲੋ ਅਰੇ ਇੱਥੇ ਫਰੀ ਆ ਕਿਉਂਕਿ ਬਈ ਇਥੇ ਤੇ ਸਾ ਕਾਫੀ ਆਪਣਾ ਸੁਵਿਧਾ ਮਿਲ ਜਾਂਦੀ ਏ ਚਲੋ ਬਾਈ ਆਰਾਮ ਨਾਲ ਦੇਖ ਸੁੰਘ ਕੇ ਕੱਪੜਾ ਲੈ ਆਈਏ। ਬਈ ਐ ਵਾਲਾ ਪਸੰਦ ਆ ਰਿਹਾ। ਪਰ ਇੱਕ ਮਾਨ ਵਿੱਚ ਨਾ ਚਾਹ ਹੁੰਦੀ ਐ ਕਿ ਅਸੀਂ ਇਹ ਚੀਜ਼ ਖਰੀਦਣੀ ਐ। ਇਹ ਵਾਲਾ ਕੱਪੜਾ ਅਸੀਂ ਨਾਲੇ ਕੋਈ ਅੱਜ ਕੱਲ੍ਹ ਨਵੇਂ ਟ੍ਰੈਂਡ ਚੱਲ ਰਿਹਾ ਓਕਨ ਜਿਵੇਂ ਵਰਾਇਟੀ ਖਾਦੀ ਐ। ਔਫਲਾਈਨ ਹੀ ਸੀ ਜ਼ਿਆਦਾ ਅੱਛੀ ਵਰਾਇਟੀ ਮਿਲ ਜਾਂਦੀ ਏ। ਕੱਪੜਾ ਵੀ ਅੱਛਾ ਮਿਲ ਜਾਂਦਾ ਕਿ ਬਈ ਗਰਮੀਆਂ ਦੇ ਸਾਹਮਣਾ ਸਾਨੂੰ ਕਿਕਨ ਜਾ ਸੋਫਟ ਪਾਣਾ ਐ। ਔਰ ਅਗਰ ਅਸੀਂ ਔਨਲਾਈਨ ਅਗਰ ਕਰਦੇ ਆ ਨਾ ਤਾਂ ਔਨਲਾਈਨ ਵਿਚ ਲੱਗਦਾ ਐ ਕਿ ਬਈ ਕੱਪੜਾ ਸਾਨੂੰ ਚੁਭੇਗਾ ਤੇ ਨਹੀਂ ਇਹ ਕੱਪੜੇ ਥੋੜਾ ਉਹ ਤੇ ਨੀ ਅਸੀਂ ਗਰਮੀਆਂ ਚ ਪਾਵਾਂਗੇ ਕਿ ਨਹੀਂ ਪਾਵਾਂਗੇ ਇਹ ਕਾਫ਼ੀ ਚੀਜ਼ਾਂ ਦੀ ਟੈਨਸ਼ਨ ਹੁੰਦੀ ਐ ਪਤਾ।
ਹਾਂਜੀ,
ਤੇ ਮਨ ਵਿੱਚ ਇੱਕ ਵਹਿਮ ਰਹਿੰਦਾ ਕਿ ਮਨ ਵਿੱਚ ਇੱਕ ਵਹਿਮ ਰਹਿੰਦਾ। ਮਾਨ ਵਿੱਚ ਇੱਕ ਵਹਿਮ ਰਹਿੰਦਾ ਕਿ ਬਈ ਚਲੋ ਕਮ ਸੇ ਕਮ ਅਸੀਂ ਇਹ ਚੀਜ਼ ਕਰ ਪਾਈਏ ਫਿਰ ਐਸੇ ਕਰਕੇ ਸੋਚਦੇ ਆ ਕਿ ਯਾਰ ਚਲੋ ਸ਼ੋਪ ਵਿੱਚ ਜਾ ਕੇ ਦੇਖ ਲਈਏ।
ਹਾਂਜੀ, ਐ ਹੁੰਦਾ ਏ ਵੀ ਚਲੋ ਵਧੀਆ ਸੂਟ ਦੀ ਲਿਆਵਾਂਗੇ ਛੂਟ ਊ ਤਾਂ ਕਿੰਨੇ ਹੁੰਦੇ, ਆਪਣੇ ਕੋਲ ਫੇਰ ਬੀ ਆਪਣਾ ਮਨ ਨੀ ਭਰਦਾ ਹੈਗਾ ਵੀ ਨਹੀਂ ਹੋਰ ਲੈ ਕੇ ਲੈ ਕੇ ਆਉਣੇ ਆ ਟਰੈਂਡ ਚੱਲਿਆ ਨਵੇਂ ਦਾ।
ਲੇਡੀਸਾਂ ਦਾ ਲੇਡੀਸਾ ਦਾ ਮਨ ਲੇਡੀਸਾਂ ਦਾ ਮਨ ਪਰਦਾ ਹੀ ਨੀ ਐ। ਤੇ ਕਿੰਨਾ ਵੀ ਕਰਲੋ ਸੂਟਾਂ ਦਾ ਹਾਂਜੀ। ਲੇਡੀਸਾ ਦਾ ਕਦੇ ਮਨ ਥੋੜ੍ਹੀ ਭਰਦਾ ਆ ਕਿ ਚਲੋ ਬਈ ਅਗਰ ਸੋ ਅਗਰ ਉਸ ਅਗਰ ਦੋ ਦਿਨ। ਪਹਿਲਾਂ ਵੀ ਲੈ ਕੇ ਆਏ ਹੋੋਂਗੇ ਨਾ ਤੇ ਅੱਜ ਵੀ ਰਹੇਗਾ ਕਿ ਅੱਜ ਵੀ ਜਾ ਕੇ ਲੈ ਲਈਏ।
ਹਾਂਜੀ। ਅ ਕਈ ਵਾਰੀ ਆਪਾਂ ਕੋਈ ਹੋਰ ਛਾਪ ਸ਼ਪਿੰਗ ਕਰਨ ਹਾਂਜੀ ਕਈ ਵਾਰ ਆਪਾਂ ਹੋਰ ਸ਼ੋਪਿੰਗ ਕਰਨ ਜਾਣੇ ਹੁੰਦੇ ਹਾਂ ਨਾ ਛੂਟਾਂ ਦੀ ਦੁਕਾਨ ਚ ਬੜ ਹੀ ਜਾਣੇ ਆ ਵੀ। ਚੱਲ ਦੇਖ ਹੀ ਲੈਂਨੇ ਆ ਕੀ ਪਤਾ ਇੱਕ ਅੱਧਾ ਪਸੰਦ ਆਜੇ।
ਹਾਂਜੀ ਸਹੀ ਗੱਲ ਬੋਲ ਰਹੇ ਹੋ।
ਹਾਂਜੀ,
ਔਰ ਏ ਤਾਂ ਵੈਸੇ ਵੀ। ਹੋਰ ਓ ਐਪ ਵਗੈਰਾ ਤੋਂ ਵੀ ਮੰਗਾਂਦੇ ਹੋ ਕਿ ਨਹੀਂ ਮੰਗਾਂਦੇ ਉਹਦੇ ਚੋਂ ਚੀਜ਼ ਅੱਛੀ ਆਂਦੀ ਕਿ ਨਹੀਂ ਆਂਦੀ ਤੇ ਮੈਂ ਵੀ ਟਰਾਈ ਕਰਾਂਗੀ ਅੱਛੀ ਚੀਜ਼ ਆਂਦੀ
ਕੀਤਾ ਨੀ ਕਦੇ ਕੀਤਾ ਹੈਗਾ ਜੀ ਅਸੀਂ ਤਾਂ ਆਫਲਾਈਨ ਹੀ ਲਿਆਉਣੇ ਹੁੰਦੇ ਹੈਗੇ ਹੁਣ ਜਾਵਾਂਗੇ ਬਸ ਛੁੱਟੀ ਆਂ ਨੇ ਨਾ ਮੇਰੀ ਸਿਸਟਰ ਆ ਰਹੀ ਆ ਉਹਨਾਂ ਨੂੰ ਵੀ ਕੱਪੜੇ ਦੁਵਾ ਕੇ ਲਿਆਵਾਂਗੇ ਆਪ ਵੀ ਲੈ ਕੇ ਆਵਾਂਗੇ ਸਾਰੇ ਕੱਪੜੇ ਫੇਰ ਅਸੀਂ ਦੁਕਾਨ ਤੇ ਚੱਲ ਕੇ ਲਿਆਉਣੇ ਹੁੰਦੇ।
ਇਹੀ ਤਾਂ ਛੁੱਟੀਆਂ ਵਿੱਚ ਹੁੰਦਾ ਆਪਸ ਵਿੱਚ ਪੈਣਾ ਹੀ ਲੈਂਦੀਆਂ ਨੇ ਤੇ ਇਹੀ ਤੇ ਮਜ਼ੇ ਆਂਦੇ ਨੇ ਇਹੀ ਤੇ ਸ਼ੋਪਿੰਗ ਦਾ ਮਜ਼ਾ ਐ ਸਾਰਾ। ਸਾਰਾ ਇਹੀ ਤਾਂ ਮਜ਼ਾ ਹੁੰਦਾ ਕਿ ਬਈ ਆਇਆ ਗਿਆ ਹੁੰਦਾ ਕਿ ਚਲੋ ਮੰਮਾ ਕੋਲ ਵੀ ਸੂਟ ਮਿਲੇਗਾ ਸ਼ਿਸਟਰ ਕੋਲ ਵੀ ਮਿਲੇਗਾ ਅਸੀਂ ਵੀ ਜਾਵਾਂਗੇ ਇਹੀ ਸ਼ੋਪਿੰਗ ਦਾ ਮਜ਼ਾ ਹੀ ਕੁੱਛ ਏਕਣ ਜੇ ਹੋ ਜਾਂਦਾ ਪਤਾ ਇਹੀ ਸਭ ਚੀਜ਼ਾਂ ਦਾ ਮਜ਼ਾ ਆਂਦਾ ਛੁੱਟੀਆਂ ਵਿੱਚ ਹੋਰ ਸ਼ੋਪਿੰਗ ਦਾ ਬਈ ਹਨੇ ਵੀ। ਅਸੀਂ ਇਹੀ ਸੋਚ ਰਹੇ ਸੀ ਕਿ ਚਲੋ ਸ਼ੋਪਿੰਗ ਕਰਨੇ ਜਾਂਦੇ ਹਾਂ ਤੇ ਤੁਹਾਡੇ ਕੋਲ ਸੁਜੈਸ਼ਨ ਲਈਏ ਕਿ ਬਈ ਅਸੀਂ ਕਿਸ ਤਰ੍ਹਾਂ ਦਾ ਕੱਪੜਾ ਕਿੱਧਰੋਂ ਸਾਨੂੰ ਚੰਗਾ ਮਿਲੇਗਾ। ਮੈਂ ਵੈਸੇ ਤਾਂ ਹਾਂਜੀ ਹੋਰ
ਫਿਰ ਹੁਣ ਔਫਲਾਈਨ ਲਿਆਉਂਗੇ, ਜਾਂ ਫਿਰ ਔਨਲਾਈਨ ਹੀ ਕਰੋਂਗੇ?
ਮੈਂ, ਤੇ ਦੇਖੋ ਹੁਣੇ, ਮੈਂ ਔਫਲਾਈਨ ਹੀ ਲਵਾਂਗੀ ਜਾਕੇ, ਕਿਉਂਕਿ ਮੈਨੂੰ ਨਾ ਗਰਮੀ ਦੇ ਹਿਸਾਬ ਨਾਲ ਕੱਪੜਾ ਮੈਨੂੰ ਜਬ ਤੱਕ ਅੱਛਾ ਨਾ ਮਿਲਿਆ, ਤਾਂ ਮੈਂ ਪਾਈ ਨੀ ਸਕਦੀ। ਹੋਰ, ਹੋਰ ਸਭ ਠੀਕ ਏ? ਹੋਰ ਸਭ ਠੀਕ ਏ?
ਵਧੀਆ ਜੀ, ਸਭ ਵਧੀਆ।
ਐਥੇ ਵੀ ਸਭ ਵਧੀਆ ਏ, ਠੀਕ ਏ, ਫੇਰ ਗੱਲ ਕਰਾਂਗੇ ਅਸੀ ਦੋਨੋ ਮਿਲਕੇ। ਹਾਂਜੀ! ਹਾਂਜੀ, ਚਲੋ ਬਾਏ।
ਹਾਂਜੀ ਠੀਕ ਹੈ ਜੀ, ਬਾਏ।
ਹ